ਹ
ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ।
ਵੀਰ ਜੀ, ਸਤਿ ਸ਼੍ਰੀ ਆਕਾਲ।
ਹੋਰ ਜੀ, ਕੀ ਹਾਲ ਚਾਲ ਹੈ?
ਵਧੀਆ।
ਹੋਰ, ਕੀ ਕਰਦੇ ਪਏ ਸੀ?
ਮੈਂ ਬਸ, ਮੰਦਿਰੋਂ ਆਇਆ ਸੀ।
ਅੱਛਾ-ਅੱਛਾ।
ਹੂੰ ਹੋਰ ਤੁਸੀ ਸੁਣਾਓ?
ਬਸ ਵਧੀਆ-ਵਧੀਆ।
ਕੀ ਕਰ ਰੇ ਸੀ?
ਬਸ ਮੈਂ ਅਜੇ ਓ ਟੀ ਵੀ ਵੇਖਦਾ ਪਯਾ ਸੀ।
ਕੇ ਐ ਮਤਲਬ ਕ੍ਰਿਕੇਟ ਏ ਯਾਂ ਸ਼ੋਕ ਕੇੜਾ
ਨਈ-ਨਈ ਓ ਸੋਅ ਆਂਦਾ ਐ ਨਾ ਤਾਰਕ ਮੈਤਾ ਦਾ ਉਲਟਾ ਚਸਮਾ
ਅੱਛਾ-ਅੱਛਾ ਤੇ ਤੁਆਨੂੰ ਕੇੜਾ ਪਸੰਦ ਏ ਓਦੇ ਚੋ ਕਰੈਕੱਟਰ
ਕਰੈਕਟਰ ਤਾਂ ਮੈਨੂੰ ਜੇਠਾ ਲਾਲ ਸਬਸੇ ਜਾਂਦਾ ਪਸੰਦ ਏ।
ਹਾਂ ਓਹੀ ਮੇਨ ਐ ਓਦੇ
ਓਇਓ ਅਸੀਂ ਪਾਂਦੇ ਹੁਣ ਤਾਂ ਸਗੋਂ ਨਵੇਂ ਐਪੀਸੋਡ ਜੇੜੇ ਆਦੇ ਪੈਲਾ ਨਾ ਓ ਇੰਨੇ ਇੰਟਰਸਟਿੰਗ ਨੀ ਐ ਜੇੜੇ ਪੈਲੇ ਹੈਗੇ ਸੀ ਨਾ ਓ ਜਾਦਾ ਹੱਸੀ ਮਜ਼ਾਕ ਦਿੰਦੇ।
ਤੇ ਤੁਸੀਂ ਪੂਤਨੀ ਆਲਾ ਵੇਖਿਆ ਜੇੜਾ ਓਦੇ ਚ ਪੂਤਨੀ ਆਲਾ ਉੱੜਦੀ ਏ ਪੂਤਨੀ।
ਹਾਂ-ਹਾਂ-ਹਾਂ ਓ ਵੇਖਿਆ ਏ ਮੈਂ। ਓ ਬੜਾ ਹੱਸੀ-ਮਜ਼ਾਕ ਆਲਾ ਬੜਾ ਹਾਸਾ ਉਂਹਦੇ ਵਿੱਚ।
ਹੁਣ ਤਾਂ ਸਾਰੇ ਕਰੈਕਟਰ ਚੇਂਜ ਹੋ ਗਏ ਨੇ ਸਭ ਨਵੇਂ-ਨਵੇਂ ਆਏ ਨੇ।
ਹਾਂ ਹੁਣ ਤਾਂ ਸਭ ਚੇਂਜ ਹੋਗੇ ਸਭ ਨਵੇਂ-ਨਵੇਂ ਆਂਦੇ।
ਹੂੰ। ਹੋਰ ਪੜ੍ਹਾਈ-ਪੜੁਈ ਠੀਕ ਚੱਲਦੀ ਪਈ ਏ?
ਹਾਂਜੀ-ਹਾਂਜੀ ਬਸ ਠੀਕ ਚੱਲਦੀ ਪਈ ਏ।
ਹੋਰ ਨਾਲ ਕੋਈ ਜੋਬ ਵੀ ਕਰ ਰਏ ਓ ਯਾ ਮਤਲਬ ਪੜ੍ਹਾਈ ਤੇ ਫੋਕਸ ਏ ਸਾਰਾ
ਨਈ-ਨਈ ਬਸ ਪੜ੍ਹਾਈ ਤਾਂ ਹੁਣ ਵੀ ਨੀ ਪੂਰੀ ਹੋਈ ਮੈ ਹੁਣ ਸੋਚਦਾ ਪਯਾ ਜੋਬ ਤਾਂ ਮੇਰਾ ਕਰਨ ਦਾ ਮਨ ਹੈਗਾ ਨੀ ਮੈਂ ਸੋਚ ਦਾ ਪਯਾ ਕੋਈ ਬਿਜ਼ਨਸ ਕਰਾਂ। ਬਿਜ਼ਨਸ ਵਧੀਆ ਹੁੰਦਾ ਏ ਤੇ ਐ ਸੋਚਦਾ ਪਯਾ ਬਿਜ਼ਨਸ ਮਤਲਬ ਕੇੜਾ ਕਰਾਂ ਕਿਉਂਕਿ ਮੈਨੂੰ ਮੇਰੇ ਕੋਲ ਨਾ ਇਨਵੈਸਟ ਇੰਨੀ ਹੈਗੀ ਨੀ ਪੈਹੇ-ਪੂਹੇ ਹੈਗੇ ਨੀ ਇਨੇ ਮੈਂ ਘੱਟ ਇਨਵੈਸਟਮੈਂਟ ਵਧੀਆ ਚਾੰਣਾ ਕਿ ਬਿਜ਼ਨਸ ਹੋਜੇ ਮੇਰਾ।
ਤੁਸੀ ਮਤਲਬ ਓ ਨਾ ਕਰਨਾ ਮੈਂ ਮਤਲਬ ਜੇ ਤੁਸੀਂ ਮੇਰੇ ਕੋਲ ਆਈਡੀਆ ਲੈਣਾ ਪੈਲੇ ਐ ਐ ਦੱਸ ਸਕਦੇ ਹੋ ਤੁਆਡੇ ਕੋਲ ਕੈਪੀਟਲ ਕਿੰਨੀ ਏ? ਮਤਲ ਕਿੰਨੇ ਪੈਹੇ ਨੇ?
ਕੈਪੀਟਲ ਮੈਂ ਜਾਦਾ ਤੋਂ ਜਾਦਾ ਭਾਈ ਮਤਲਬ ਐਹੀ ਇੱਕ-ਦੋ ਲਾੱਖ ਰੁਪਏ ਲਾ ਸਕਦਾ ਬਸ।
ਸ਼ਾਇਕ ਇਕ-ਕੋ ਲੱਖ ਤੇ ਬੋਤ ਨੇ।
ਅੱਛਾ।
ਪਰ ਮੈਂ ਤਾਨੂੰ ਨਾ ਇੱਕ ਦੋ ਆਈਡੀਆ ਦੇਵਾਂਗਾ ਹੁਣ ਵੇਖ ਲੈਣਾ ਇੱਕ ਚ ਮੈਨੇਤ ਜਾਦਾ ਹੋਏਗੀ ਇੱਕ ਚ ਮਤਲਬ ਰਿਸਕ ਪੂਰਾ ਰਏਗਾ ਜਿਵੇਂ ਇੱਕ ਤਾਂ ਹੁੰਦਾ ਨਾ ਤੁਆਡੀ ਇਨਵੈਸਟਮੈਂਟ ਲੱਗੇਗੀ ਰਿਸਕ ਐ ਇੱਕ ਮਤਲਬ ਬਿਨਾਂ ਰਿਸਕ ਦਾ ਵੀ ਦੱਸ ਦਿਆਂਗਾ ਓਦੇ ਚ ਮੈਨਤ ਜ਼ਿਆਦਾ ਲੱਗੇਗੀ।
ਅੱਛਾ-ਅੱਛਾ-ਅੱਛਾ।
ਹੁਣ ਤੁਸੀਂ ਪੈਲਾਂ ਮਤਲਬ ਕੰਮ ਇਨਵੈਸਟਮੈਂਟ ਵਾਲਾ ਸੁਣਨਾ
ਮੈਂ ਤਾਂ ਕੰਮ ਇਨਵੈਸਟੈਂ ਹਾਂ ਜਿੱਥੇ ਇਨਵੈਸਟਮੈਂਟ ਘੱਟ ਹੋਵੇ।
ਅੱਛਾ। ਮੈ ਘੱਟ ਇਨਵੈਸਟਮੈਂਟ ਆਲਾ ਤੇ ਤੁਸੀਂ ਜਿਵੇਂ ਤੁਹਾਡੇ ਕੋਲ ਕੋਈ ਉਹ ਤੇ ਪੇ ਹੋਨਾ ਜਿਵੇਂ ਤੁਹਾਡੇ ਪਾਪਾ ਦੀ ਕੋਈ ਉਹ ਹੋਣੀ ਹੈ, ਜਿਵੇਂ ਤੁਹਾਡੇ ਪਾਪਾ ਵੀ ਬਿਜਨਸ ਕਰਦੇ ਨੇ ਨੀ ਕੋਈ ਟ੍ਰੇਡ ਮਾਰਕ ਤੇ ਹੋਣਾ ਹੀ ਆ ਤੁਹਾਡੇ ਕੋਲ ਹੈਨਾ।
ਹਾਂਜੀ, ਮਤਲਬ ਕੀ ਟ੍ਰਰੇਡਮਾਰਕ ਕੀ?
ਜਿਹੜਾ ਕੰਪਨੀ ਦਾ ਉਹ ਹੁੰਦਾ ਹੈ ਕਿ ਤੁਹਾਡੇ ਕੋਲ ਇੱਕ ਕੰਪਨੀ ਹੈ ਉਹਦੇ ਨਾਲ ਤੁਸੀਂ ਪ੍ਰੋਡਕਟ ਸੈਲ ਕਰਦੇ ਹੋ ਹੈਂ? ਹੈਨਾ। ਤੁਹਾਡੇ ਕੋਲੋਂ, ਹਾਂ ਬਸ। ਉਹੀ ਮੇਨ ਹੁੰਦਾ ਹੈ ਉਹ ਗੌਰਮੈਂਟ ਦਾ ਨਾ ਮਤਲਬ ਆਈਡੀ ਹੁੰਦੀ ਹੈ। ਉਹੀ ਸਭ ਤੋਂ ਮੇਨ ਹੁੰਦਾ ਬਿਨਾਂ ਸਕੋਲਣ ਲਈ ਚਲੋ ਉਹਦੇ ਤਾਂ ਤੁਹਾਡੇ ਬਚ ਗਿਆ। ਤੇ ਤੁਸੀਂ ਬਿਜਨਸ ਕਰ ਸਕਦੇ ਹੋ ਜਿਵੇਂ ਪਾਣੀ ਦੀ ਬੋਤਲਾਂ ਕੋਈ ਬਿਸਕੁਟ ਬਣਾ ਲੇ ਨਵੇਂ-ਨਵੇਂ। ਜਿਵੇਂ ਤੇ ਜਿਵੇਂ ਨਾ, ਤੁਸੀਂ ਆਪਣੀ ਕੋਈ ਨਾਮ ਰੱਖ ਲਓ ਆਪਣੇ ਨਾਮ ਤਾਂ ਤੁਸੀਂ, ਨਾ ਤਾਂ ਤੁਸੀਂ ਸੋਚਣਾ। ਕਿ-ਕੀ ਨਾਮ ਰੱਖਣਾ ਹੈ ਆਪਣੇ ਬਿਜਨਸ ਦਾ ਕੋਈ ਵੀ ਨਾਮ ਰੱਖੋ। ਜਿਹੜੀ ਚੀਜ਼ ਆ ਉਹਦੇ ਤੋਂ ਰਿਲੇਟਿਡ ਜਿਵੇਂ ਪਾਣੀ-ਪਾਣੀ ਦਾ ਖੋਲ੍ਹਣਾ, ਅਤੇ ਕੋਈ ਵੀ ਪਾਣੀ ਦੇ ਰਿਲੇਟਿਡ ਖੋਲ੍ਹਣਾ। ਬਿਸਕੁਟ ਦੇ ਜਿਵੇਂ ਖੋਲਨਾ ਐ, ਕੋਈ ਵੀ ਖਾਣ-ਪੀਣ ਦੇ ਉਹਦੇ ਚ ਖੋਲਣਾ ਤੇ ਉ ਉਹਦੇ ਕਰਕੇ ਰਿਲੇਟਿਢ ਨਾਮ ਰੱਖ ਲਓ। ਇਹ ਹੈਗਾ ਤੇ ਇਹਦੇ ਚ ਮੇਰੇ ਖਿਆਲ ਰਿਸ ਘੱਟ ਹੈਗਾ ਪਰ ਹੈ ਤਾਂ ਰਿਸਕ ਤੇ ਹੈ ਵੀਰੇ ਹੈਨਾ ਕਿ ਚੱਲੇ ਨਾ ਚੱਲੇ ਕੰਪਿ ਟਿਸ਼ਨ ਜ਼ਿਆਦਾ ਹੈਗਾ ਮਾਰਕੀਟ ਚ, ਇਹਦੇ ਚ ਰਿਸਕ ਤਾਂ ਹੈ। ਹੂੰ ਤੇ ਇੱਕ ਹੈਗਾ ਇੱਕ ਬਿਜਨਸ ਉ ਵੀ ਹੈ ਜਿਹਦੇ ਚ ਇਨਵੈਸਟਮੈਂਟ ਨਹੀਂ ਹੈਗੀ। ਪਰ ਰਿਸਕ ਬਿਲਕੁਲ ਵੀ ਨਹੀਂ ਹੋਏਗਾ।
ਅੱਛਾ, ਉਹ ਕਿਹੜਾ?
ਪਰ ਮੇਹਨਤ ਬੜੀ ਹੈਗੀ ਉਨਦੇ ਚ। ਇੱਕ ਐਪ ਹੈਗਾ, ਜਿਵੇਂ ਤੁਸੀਂ ਮਤਲਬ ਤੁਸੀਂ ਖੁਦ ਆਪਣਾ ਕੰਮ ਸੈਟਅਪ ਬਨਾਨਾ ਏ ਜਾਂ ਕਿਸੇ ਦੇ ਅੰਡਰ ਕਰਨਾ ਹੁਣ ਇਹ ਦੱਸੋ ਪਹਿਲਾਂ?
ਨਹੀਂ-ਨਹੀਂ, ਮੈਂ ਤਾਂ ਆਪਣਾ ਸੈਟਪ ਬਣਾਣਾ। ਕਿਦਰ ਨੂੰ?
ਸੈਟਪ ਬਨਾਨਾ, ਪਰ ਉਹਦੇ ਚ ਥੋੜਾ ਜਿਹਾ ਰਿਸਕ ਰਹੇਗਾ ਕਿ ਮਤਲਬ ਰਿਸਕ ਘੱਟ ਰਹੇਗਾ ਜ਼ਿਆਦਾ ਨਹੀਂ ਰਹੇਗਾ। ਕੀ ਤੁਸੀਂ ਨਾ ਜਿਵੇਂ ਹੁੰਦਾ ਨੀ ਹਰ ਸੀਜ਼ਨ ਦੇ ਸੀਜ਼ਨ ਕੰਮ ਚੱਲਦਾ। ਤੁਸੀਂ ਨਾ ਮਤਲਬ ਪਹਿਲੇ ਮ ਜਿਹੀ ਹੁੰਦੇ ਨੀ ਔਨਲਾਈਨ ਐਪਾਂ ਚੱਲਦੇਆਂ ਨੇ। ਐਮਾਜ਼ੋਨ, ਫਲਲੀਪਕਾਰਟ, ਮੀਸ਼ੋ। ਉਹਦੇ ਤੇ ਨਾ ਆਪਣੀ ਬਿਜਨਸ ਆਈਡੀ ਬਣਾਓ ਕਿ ਤੁਸੀਂ ਮਤਲਬ ਰੀਸੇਲ ਕਰੋਗੇ ਉੱਥੇ ਜਿਵੇਂ ਜਾਂ ਤਾਂ ਮੈਨੂਫੈਕਚਰ ਬਣ ਜਾਓ ਜਾਂ ਤਾਂ ਰੀਸੇਲਰ ਬਣ ਜਾਓ। ਤੇ ਉੱਥੇ ਆਈਡੀਆ ਬਣਾਓ ਆਪਣੀ ਐਮਾਜੋਨ ਜਾਂ ਫਲਿਪਕਾਰਟ ਤੇ। ਤੇ ਮਤਲਬ ਉਹ ਤੁਹਾਡੇ ਨਾ ਅਧਾਰਕੋਟ ਕੋਡ ਮੰਗਿਆ ਕਿ ਤੁਸੀਂ ਬਿਜਨਸ ਖੋਲਣਾ ਤੇ ਸਾਨੂੰ ਮਤਲਬ ਥੋੜ੍ਹੀ ਡਿਟੇਲਸ ਚਾਹੀਦੀ ਏ। ਉਦੀ ਟੈਨਸ਼ਨ ਨਾ ਲੈਣਾ ਤੁਸੀਂ ਕੋਈ ਦਿੱਕਤ ਨੀ ਆਏਗੀ ਉਹਦੇ ਚ।
ਠੀਕ ਆ।
ਤੇ ਤੁਸੀਂ ਮਤਲਬ ਜਿਵੇਂ ਤੁਸੀਂ ਕਹਿ ਰਹੇ ਹੋ ਇੱਕ-ਡੇਢ ਲੱਖ ਮੇਰੇ ਕੋਲ ਨਹੀਂ ਇਨਵੈਸਟਮੈਂਟ ਕਰਨ ਲਈ ਤੇ ਉਹਦੇ ਤੁਸੀਂ ਨਾ ਜਿਵੇਂ ਹੁਣ ਤਾਂ ਮਤਲਬ ਦੀਵਾਲੀ ਆ ਰਹੀ ਏ ਦੀਵਾਲੀ ਦੇ ਪ੍ਰੋਡਕਟ ਨਹੀਂ ਆਂਦੇ ਲਾਈਟਾਂ ਲੂਈਟਾਂ ਮਤਲਬ ਕੈਂਡਲ ਕਸਟਮਾਈਜ਼ ਪ੍ਰੋਡਕਟ ਉਹਦੇ ਨਾ ਮਤਲਬ ਤੁਸੀਂ ਇੱਕ ਨਾ ਬਿਨਸ ਦਾ ਰੋਲ ਹੁੰਦਾ ਕਿ ਸਾਰੇ ਇਨਵਸ ਪੇਮਟ ਨਹੀਂ ਲਾਈ ਦੀ ਉਹਦੇ ਮਤਲਬ ਅੱਧਾ ਹਿੱਸਾ ਲਾਈ ਦਾ ਜਿਵੇਂ ਤੁਹਾਡੇ ਕੋਲ ਇੱਕ ਡੇਢ ਲੱਖ ਏ। ਤੁਸੀਂ ਚਾਲੀ, ਪੰਜਾਹ ਹਜ਼ਾਰ ਜਾਂ ਸੱਠ, ਸੱਤਰ ਹਜ਼ਾਰ ਦਾ ਨਾ ਸਮਾਨ ਮੰਗ ਲਓ ਉਦਾ
ਠੀਕ ਆ।
ਉਹ ਨਾ ਸਾਰਾ ਸਮਾਨ ਨਾ ਕਿੱਥੇ ਨੀ ਰੱਖਣਾ ਤੁਸੀਂ ਆਪਣੇ ਘਰ ਹੀ ਚ ਰੱਖਣਾ ਸਾਰਾ ਸਮਾਨ
ਅੱਛਾ- ਅੱਛਾ।
ਤੇ ਤੁਸੀਂ ਤੁਹਾਨੂੰ ਬਾਹਰ ਨਿਕਲਣ ਦੀ ਵੀ ਜ਼ਰੂਰਤ ਨੀ ਹੈਗੀ। ਤੁਸੀਂ ਉਹ ਸਮਾਨ ਲਓ ਉਹਦੇ ਪ੍ਰੋਡਕਟ ਦੀ ਫੋਟੋ ਉੱਥੇ ਪਾਓ ਜਿੱਥੇ ਤੁਸੀਂ ਆਈ ਡੀ ਬਣਾਈਏ ਐਮਾਜੋਨ ਫਲੀਪ ਕਾਡ ਮਿਸ਼ੋ ਦੇ ਤੇ ਤੁਸੀਂ ਉਹਦੇ ਬਾਰੇ ਮਤਲਬ ਲਿਖੋ। ਤੇ ਤੁਸੀਂ ਉਹਦੇ ਮਤਲਬ ਰੇਟਿੰਗਸ ਪਾਓ। ਰਿਵਿਊ ਪਾਓ ਕਿ ਲੋਕਾਂ ਨੂੰ ਕਿਵੇਂ ਪਸੰਦ ਆਂਦੇ ਨੇ ਇਹਦੇ ਕੀ ਫਾਇਦੇ ਨੇ ਇਹ ਕਿਸ ਚੀਜ਼ ਦੇ ਕੰਮ ਆ ਸਕਦਾ ਏ ਤੇ ਆਪਣਾ ਜਿਵੇਂ ਤੁਹਾਡੀ ਕੋਈ ਕਸਟਮਾਈ ਪ੍ਰੋਡਕਟ ਢਾਈ ਸੌ ਰੁਪਏ ਦਾ ਤੁਸੀਂ ਪ੍ਰੋਫਿਟ ਲਾ ਕੇ ਵੇਚ ਤਾਂ ਅੱਗੇ ਤਿੰਨ ਸੌ ਸੱਠ ਜਾਂ ਸਾਢੇ ਤਿੰਨ ਸੌ ਦਾ ਤੁਸੀਂ ਓਨਲਾਈਨ ਵੇਚੇ ਐ ਤੇ ਜਿਹੜੇ ਤੁਹਾਨੂੰ ਮਤਲਬ ਕੋਰੀਅਰ ਕਰਾਉਣ ਦੀ ਵੀ ਜ਼ਰੂਰਤ ਨੀ ਆਏਗੀ ਉਹਦੇ ਚ ਕਿਉਂਕਿ ਜਿਹੜੀ ਐਪ ਹੁੰਦੇ ਨੇ ਨਾ ਮੀਸ਼ੋ ਐਪ ਮੀਸ਼ੋ ਐਮਾਜੋਨ ਆਲੇ
ਅੱਛਾ।
ਤੇ ਉਹਨਾਂ ਦੇ ਨਾ ਡਿਲੀਵਰੀ ਬੋਏ ਖੁਦ ਆਂਦੇ ਨੇ ਤੁਹਾਨੂੰ ਮਤਲਬ ਸ਼ਿਪਿੰਗ ਦੀ ਵੀ ਕੋਈ ਦਿੱਕਤ ਨਹੀਂ ਆਏਗੀ। ਤੇ ਵਿੱਚ ਹੂੰ ਤੇ ਮਤਲਬ ਬਸ ਤੁਸੀਂ ਆਪਣਾ ਪ੍ਰੋਫਿਟ ਬੁੱਕ ਕਰਕੇ ਅੱਗੇ ਭੇਜ ਦੋ ਤੇ ਸਾਰਾ ਪ੍ਰੋਫਿਟ ਹੀ ਤੁਹਾਡਾ ਹੈਗਾ।
ਅੱਛਾ ਜੀ, ਮਤਲਬ ਉਹਦੇ ਚ ਮੈਨੂੰ ਸ਼ਿਪਿੰਗ ਵੀ ਲੈਣ ਦੀ ਲੋੜ ਨਹੀਂ ਹੈਗੀ ਵੱਖਰੀ।
ਨਹੀਂ, ਨਹੀਂ ਉਹ ਕੋਰੀਅਰ ਉਹੀ ਕਰਨਗੇ ਐਮਾਜੋਨ ਜਾਂ ਫਲਿਪਕਾਰਟ ਆਲੇ।
ਠੀਕ ਏ- ਠੀਕ ਏ ਸਮਝ ਗਿਆ।
ਤੇ ਤੁਸੀਂ ਮਤਲਬ ਇਹਦੇ ਚ ਥੋੜ੍ਹਾ ਘੱਟ ਰਿਸਕ ਏ ਪਰ ਵਧੀਆ ਕੰਮ ਏ। ਇੱਕ ਤਾਂ ਹੈਗਾ ਮਤਲਬ ਮੇਰੇ ਹਿਸਾਬ ਨਾਲ ਤਾਂ ਤੁਸੀਂ ਇਹੀ ਕਰੋ। ਜੇ ਤੁਹਾਨੂੰ ਬਿਲਕੁਲ ਵੀ ਇਨਵੈਸਟਮੈਂਟ ਨੀ ਕਰਨੀ ਇੱਕ ਹੋਰ ਹੈਗਾ ਉਹ ਵੀ ਦੱਸ ਦਾਂਗਾ। ਉਹ ਵੀ ਇਹੀ ਏ ਜਿਵੇਂ ਤੁਸੀਂ ਕਿਸੇ ਦੇ ਅੰਡਰ ਕੰਮ ਕਰਨਾ ਤੁਸੀਂ। ਜਿਨਾਂ ਕਿ ਹੁੰਦੇ ਨੇ ਵੈਂਡਰ ਜਿਹੜੇ ਹੁੰਦੇ ਨੇ ਰੀਸੇਲਰ ਹੁੰਦੇ ਨੇ ਦੁਕਾਨ ਆਲੇ।
ਹਾਂਜੀ, ਹਾਂਜੀ, ਹਾਂਜੀ ਹੁੰਦੇ।
ਉਨ੍ਹਾਂ ਨਾਲ ਤੁਸੀਂ ਕੋਂਟੈਕਟ ਕਰੋ ਕਿ ਮੈਂ ਨਾ ਤੁਹਾਡਾ ਸਮਾਨ ਵੇਚਾਂਗਾ ਅਤੇ ਮੇਰੀ ਕਮਿਸ਼ਨ ਆਣੀ ਚਾਹੀਦੀ ਏ। ਤੇ ਇਹੀ ਆਈ ਡੀ ਬਣਾਓ ਉਹਨਾਂ ਦੇ ਪ੍ਰੋਡਕਟ ਦੀ ਫੋਟੋਆਂ ਪਾਓ। ਜੇ ਜੇ ਉਹਨਾਂ ਦਾ ਮਾਲ ਵਿਕੇਗਾ ਤੁਹਾਡਾ ਕੋਈ ਵਿੱਚੇ ਇਨਵੈਸਟਮੈਂਟ ਨਹੀਂ ਹੋਈ ਤੇ ਤੁਹਾਡੀ ਕਮਿਸ਼ਨ ਵੀ ਬੁੱਕ ਹੋ ਗਈ ਇਹਦੇ ਚ ਨਾ ਮਿਹਨਤ ਜਿਆਦਾ ਹੈਗੀ ਏ।
ਹਾਂਜੀ, ਹਾਂਜੀ ਉਹ ਤਾਂ ਹੈਗੀ ਏ।
ਤੇ ਇਹਨੂੰ ਕਹਿੰਦੇ ਨੇ ਡਰੋਪ ਸ਼ਿਪਿੰਗ ਮਤਲਬ ਜਿਵੇਂ ਤੁਹਾਡਾ ਕੋਈ ਇਨਵੈਸਟਮੈਂਟ ਵੀ ਨਹੀਂ ਹੋ ਰਹੀ। ਤੁਹਾਡੀ ਕਮਿਸ਼ਨ ਮਤਲਬ ਇਹਦੇ ਚ ਨਾ ਪ੍ਰੋਫਿਟ ਘੱਟ ਹੈਗਾ।
ਹਾਂ ਸਮਝ ਲਓ ਕਮਿਸ਼ਨ ਵਾਲੇ ਹੀ ਕੰਮ ਹੋ ਗਿਆ ਉਈ ਪੰਜ ਦਸ ਪ੍ਰਸੈਂਟ ਉਹ ਜਿੰਨੇ ਦੇਣੇ ਹੋਗੇ ਉਹ ਦੇਦੂਗਾ।
ਪਰਸੈਂਟ ਨਹੀਂ ਤੁਸੀਂ ਜਿੰਨਾ ਕਰ ਸਕਦੇ ਹੋ ਕਰ ਲਓ। ਜਿਵੇਂ ਵੀਹ, ਤੀਹ ਪਰਸੈਂਟ ਕਮਿਸ਼ਨ ਦੇ ਵੀਰ ਤੂੰ ਐਵੇਂ। ਤੁਸੀਂ ਉਹਦੇ ਨਾਲ ਸਾਰਿਆਂ ਨਾਲ ਕੋਂਟੈਕਟ ਬਣਾਉਣਾ ਪਏਗਾ।
ਹਾਂਜੀ-ਹਾਂਜੀ ਸਮਝ ਗਿਆ।
ਪਰ ਜੇਰਾ ਮੈਂ ਪੈਲੇ ਦੱਸਿਆ ਸੀ ਕਿ ਤੁਸੀਂ ਇਨਵੈਸਟਮੈਂਟ ਕਰੋਗੇ, ਓ ਸਾਡਾ ਤੁਆਡਾ ਈ ਐ, ਪ੍ਰੋਫਿਟ ਲੋਸ ਸਭ ਕੁਛ ਤੁਆਡਾ ਈ, ਲੋਸ ਤਾਂ ਨੀ ਹੋਏਗਾ ਵੇਖੋ ਕਿਉਂਕਿ ਕਸਟਮ ਪ੍ਰੋਡਕਟ ਖਰਾਬ ਤਾਂ ਨਈ ਹੁੰਦੇ। ਤੁਆਨੂੰ ਪਤਾ ਈ ਏ, ਕੋਈ ਐਕਸਪਾਇਰ ਦੀ ਲਿਮਿਟ ਨਈ ਹੁੰਦੀ ਓਨਾਂ ਦੀ। ਹਾਂ।
ਹੋਰ ਤੁਸੀਂ ਦੱਸੋ, ਵੈਸੇ ਤੁਹਾਡੇ ਹਿਸਾਬ ਨਾਲ ਕੇੜਾ ਠੀਕ ਹੈਗਾ ਤਿੰਨਾਂ ਵਿੱਚ
ਮੇਰੇ ਹਿਸਾਬ ਨਾਲ ਤੀ ਜੇ ਮਤਲਬ ਜੇੜੇ ਕੰਪਨੀ ਆਲਾਓ ਤੇ ਉਹ ਤਾਂ ਸਭ ਤੋਂ ਖ਼ਰਾਬ ਹੈਗਾ। ਕਿਉਂਕਿ ਓਦੇ ਚ ਨਾ ਮਤਲਬ ਤੁਆਨੂੰ ਜਾਦਾ ਇਨਵੈਸਟਮੈਂਟ ਚਾਹੀਦੀ ਏ, ਓਦੇ ਲਈ ਫੈਕਟਰੀ ਵੀ ਚਾਹੀਦੀ ਏ। ਇੰਡਸਟਰੀ ਚ ਤੁਆਨੂੰ ਵਰਕਰ ਵੀ ਲਾਣੇ ਪੈਣੇ ਨੇ ਕਿ ਤੁਸੀਂ ਕੱਲੇ ਤਾਂ ਕਰ ਨੀ ਸਕਦੇ ਸਾਰੀ ਫੈਕਟਰੀ ਮੇਨਟੇਨ ਹੈਨਾ।
ਹਾਂਜੀ-ਹਾਂਜੀ।
ਤੇ ਓਹ ਤੇ ਹਾਈ ਲੈਵਲ ਤੇ ਹੋ ਗਿਆ, ਐਨੀ ਇਨਵੈਸਟਮੈਂਟ ਬੋਤ ਘੱਟ ਓਨਦੇ ਲਈ। ਓਦੇ ਲਈ ਤਾਂ ਮਤਲਬ ਕਰੋੜਾਂ ਦਾ ਓਹ ਚਾਈਦਾ‌‌ ਐ। ਤੇ ਏਨਾ ਮਤਲਬ ਹੋ ਨੀ ਸਕਦਾ ਤੇ ਤੁਸੀਂ ਨਾ ਪੈਲੇ ਆਲਾ ਹੀ ਕਰ ਲਓ ਜੇੜਾ ਮਤਲਬ ਘੱਟ ਇਨਵੇੈਸਟਮੈਂਟ ਜਾਂ ਡਰੋਪ ਸ਼ਿਪਿੰਗ ਆਲਾ
ਅੱਛਾ-ਅੱਛਾ-ਅੱਛਾ ਮਤਲਬ ਏਹ ਜੇੜਾ ਤੁਸੀਂ ਐਮਾਜੋਨ ਵਾਲਾ ਦੱਸਿਆ ਏ।
ਹੂੰ।
ਹਾਂ ਮੈਨੂੰ ਵੀ ਓਹੀ ਠੀਕ ਲੱਗਦਾ ਪਿਆ ਮਤਲਬ ਮੇਰੀ ਇਨਵੈਸਟਮੈਂਟ ਦੇ ਹਿਸਾਬ ਨਾਲ।
ਹੂੰ, ਜੇ ਤੁਸੀਂ ਇਨਵੈਸਟਮੈਂਟ ਨੀ ਕਰਨੀ ਸੇਵਿੰਗ ਹੀ ਰੱਖਣੀ ਐ। ਫੇਰ ਤੁਸੀਂ ਡਰੋਪ ਸ਼ਿਪਿੰਗ ਕਰ ਲਓ ਜਿਵੇਂ ਤੁਹਾਡੇ ਹੈਗੇ ਆ ਸ਼ਹਿਰ ਇੱਚ ਮਤਲਬ ਜੇੜੇ ਹੈਗੇ ਨੇ ਸਮਾਨ ਵੇਚਦੇ ਨੇ ਉਨਾਂ ਨਾਲ ਕੋਂਟੈਕਟ ਕਰੋ, ਸਭ ਨਾਲ ਕਮਿਸ਼ਨ ਬੁੱਕ ਕਰੋ, ਉਹਨਾਂ ਦੇ ਸਮਾਨ ਵੇਚੋ ਆਪਣੀ ਕਮਿਸ਼ਨ ਚੱਲੋ-ਚੱਲੋ ਹੋ ਗਿਆ ਕਮ।
ਹਾਂਜੀ-ਹਾਂਜੀ-ਹਾਂਜੀ ਪਰ ਓ ਮਤਲਬ ਸਮਾਨ ਨਾਲ ਥੋੜ੍ਹਣਾ ਦੇਵੇਂਗਾ ਸਾਨੂੰ। ਜਿ ਉਨੂੰ ਸਮਾਨ ਹੋ ਗਿਆ ਤੇ
ਓਥੇ ਹੀ ਜਾ ਕੇ ਕਰਨਾ ਪਏਗਾ, ਤੇ ਓਥੇ ਜਾ ਕੇ ਫੋਟੋ ਖਿੱਚੀ ਓਨਲਾਈਨ ਪਾਈ
ਓ ਫੋਟੋ ਨੀ ਖਿੱਚੀ, ਫੋਟੋ ਖਿੱਚਣ ਲਈ ਕੈਮਰਾ ਵਧੀਆ ਚਾਈਦਾ ਮੇਰੇ ਖਿਆਲ
ਨਈ-ਨਈ ਏਹ ਕੋਈ ਚੀਜ਼ ਨਈ ਏ ਮਤਲਬ ਤੁਆਡਾ ਕੋਈ ਸਿੰਪਲ ਫੋਨ ਵੀ ਚੱਲ ਸਕਦਾ, ਜਿਵੇਂ ਵੀਹ ਪੱਚੀ ਹਜ਼ਾਰ ਆਲਾ।
ਅੱਛਾ-ਅੱਛਾ, ਓ ਚੱਲ ਜਾਂਦਾ ਓਵੀ। ਮਤਲਬ ਤਾਂ ਨੀ ਕੋਈ ਡੀ ਐਸਲ ਆਰ ਕੈਮਰਾ ਘੁੰਮਣਾ ਲੈਣ ਪਾਊਗਾ ਇੱਕ ਡੇ ਲੱਖ ਦਾ ਜੇੜਾ।
ਨਈ-ਨਈ।
ਅੱਛਾ-ਅੱਛਾ, ਠੀਕ ਐ ਜੀ।
ਹੋਰ ਹੋਰ ਕੋਈ ਮੇਰੇ ਹਿਸਾਬ ਨਾਲ ਤਾਂ ਏਹੀ-ਏਹੀ ਕਰ ਲਓ ਤੁਸੀਂ ਇਨਵੈਸਟਮੈਂਟ ਆਲਾ।
ਹਾਂ ਮੈਂ ਵੀ ਏਹੀ ਸੋਚਦਾ ਪਿਆ, ਇਨਵੈਸਟਮੈਂਟ ਆਲਾ ਹੀ ਕਰਲਾ।
ਕਿਉਂਕਿ ਓਦੇ ਚ ਤੁਆਡੀ ਪੂਰੀ ਇਨਵੈਸਟਮੈਂਟ ਤੇ ਜਾਏਗੀ ਨੀ ਅੱਧੀ ਮਤਲਬ ਪੰਜਾਹ ਪ੍ਰਸੈਂਟ ਜਾਏਗੀ। ਤੇ ਪੰਜਾਹ ਪ੍ਰਸੈਂਟ ਜਿਵੇਂ ਤੁਆਡੇ ਜਿਵੇਂ ਮੈਂ ਮੇਨ-ਮੇਨ ਬਤਾ ਰਿਹਾ, ਤੁਆਨੂੰ ਜਿਵੇਂ ਤੁਸੀਂ ਲੈਣੇ ਨਾ ਪੰਜਾਹ ਹਜ਼ਾਰ ਲੈਏ ਨੇ ਤੁਸੀਂ ਪੰਜਾਹ ਹਜਾਰ ਦਾ ਮਾਲ ਲਾਇਆ।
ਹਾਂਜੀ-ਹਾਂਜੀ।
ਤੇ ਓਦੇ ਤੁਆਡੇ ਅੱਸੀ ਜਾਂ ਪਚਾਸੀ ਹਜ਼ਾਰ ਆਣਗੇ ਮਤਲਬ ਪ੍ਰੋਫਿਟ ਬੁੱਕ ਕਰਕੇ ਨਾ ਪਚੱਤਰ-ਅੱਸੀ ਹਜ਼ਾਰ ਤੇ ਬੰਣ ਹੀ ਜਾਣਗੇ ਹੁਣ ਦੱਸੋ, ਘੱਟ ਹੈਗਾ ਇੱਕ ਸੀਜ਼ਨ ਵਿੱਚ।
ਨਹੀਂ-ਨਹੀਂ, ਬਹੁਤ ਵਧੀਆ ਹੈਗਾ ਭਾਜੀ।
ਤੇ ਮਤਲਬ ਇੱਕ ਸੀਜ਼ਨ ਦਾ ਹੈਗਾ, ਜਿਵੇਂ ਦੀਵਾਲੀ ਜ਼ਰੂਰੀ ਨਹੀਂ ਹੈਗਾ, ਸਿਰਫ ਦੀਵਾਲੀ ਦਾ ਮੰਗਾਓ। ਤੁਸੀਂ ਟੀ-ਸ਼ਰਟ ਮੰਗਵਾਲੋ, ਲੋਵਰ ਮੰਗਵਾ‌ਲੋ, ਜੀਨਸ ਮੰਗਵਾਲੋ, ਸ਼ਰਟਾਂ ਮੰਗਵਾਲੋ, ਕੁਛ ਵੀ ਮੰਗਵਾ ਲੋ।
ਹਾਂ, ਤੇ ਭਾਜੀ ਦਿਵਾਲੀ ਕਿਹੜਾ ਛੇ ਮਹੀਨੇ ਹੁੰਦੀ ਏ, ਇਹ ਦੋ ਮਹੀਨੇ ਇੱਕ ਮਹੀਨੇ ਦੀ ਦੀਵਾਲੀ ਹੁੰਦੀ ਏ। ਅਤੇ ਜਿਹੜਾ ਇੱਕ ਮਹੀਨੇ 'ਚ ਸੱਠ, ਸੱਤਰ ਹਜ਼ਾਰ ਰੁਪਇਆ ਹੈਗਾ ਥੋੜਾ ਥੋੜੀ ਹੈਗਾਏ।
ਹੂੰ, ਹਰ ਸਾਲ ਮਤਲਬ ਨਵੀਂ ਚੀਜ਼ਾਂ ਖਰੀਦਦੇ ਹੀ ਰਹਿੰਦੇ ਨੇ। ਤੇ ਹੋਲੀ ਆਗੀ, ਹੋਲੀ ਦਾ ਕਰੋ ਜਿਵੇਂ ਹੋਲੀ ਦੇ ਪਾ ਦਉ, ਬਸੰਤ ਪੰਚਮੀ ਆਈ ਉਹਦਾ ਪਾ ਦਉ। ਕੁਛ ਵੀ ਕਰਲੋ, ਹਰ ਸੀਜ਼ਨ ਤੋਂ ਹੋਇਆ।
ਹਾਂ, ਤੇੜ ਵਿਆਹਾ ਵਾਲਾ ਸੀਜ਼ਨ ਆਇਆ, ਕੱਪੜੇ-ਕੱਪੜੇ ਪਾਦੋ ਕੋਈ ਜਿੰਨਾ ਵ
ਠ ਠੰਡ'ਚ ਆਈ ਹੁੱਡੀ ਪਾਦੋ, ਜੈਕੇਟ ਪਾਦੋ, ਟਰੈਕ ਸੂਟ ਪਾਦੋ, ਗਰਮੀਆਂ'ਚ ਲੋਵਰ ਪਾਦੋ, ਪਜਾਮੇ-ਪਜੂਮੇ ਉਹ ਪਾਦੋ ਨਾਈਟ ਸੂਟ। ਜਿਵੇਂ ਹਰ ਚੀਜ਼ ਦਾ ਉਹ ਹੈ ਕ
ਹੂੰ, ਹੂੰ, ਹੂੰ ਸਮਾਝ ਗਿਆ ਮੈਂ, ਵਧੀਆ ਐ। ਕਰਾਂਗਾ ਦੇਖੋ, ਮੈਂ ਇਹ ਸੋਚਦਾ ਪਿਆ ਸੀ ਮੈਂ ਕਿਹੜਾ ਬਿਜਨਸ ਕਰਾਂ ''ਮੈਂ ਬਿਜ਼ਨਸ ਕਰਨਾ ਤਾਂ ਬਿਜਨਸ ਹੀ ਹੈ।
ਇੱਕ ਵਾਰੀ ਤੁਸੀਂ ਨਾ ਆਪਣੇ ਘਰ, ਉਹਨਾਂ ਨਾਲ ਗੱਲ ਕਰਕੇ ਵੇਖਨਾ। ਕਿ ਤੁਸੀਂ ਇਨਵੈਸਟਮੈਂਟ ਵਾਲਾ ਕਰਨਾ ਚਾਹੁੰਦੇ ਹੋ, ਯਾ ਬਿਨਾਂ ਇਨਵੈਸਟਮੈਂਟ, ਜਿਹੜਾ ਤੁਹਾਨੂੰ ਸੂਟ ਕਰੇਗਾ। ''ਮੈਂ ਐ ਨਹੀਂ ਕਹਿ ਰਿਹਾ, ਕਿ ਤੁਸੀਂ ਇਨਵੈਸਟਮੈਂਟ ਵਾਲਾ ਈ ਕਰੋ। ਪਰ ਜੇ ਤੁਸੀਂ ਇਨਵੈਸਟਮੈਂਟ ਕਰੋਗੇ ਤੁਸੀਂ ਫਾਇਦੇ'ਚ ਰਹਿਜੋਗੇ, ਕਿਉਂਕਿ ਉਹ ਤੁਹਾਡਾ ਨਾ ਬਿਜਨਸ ਪੂਰੀ ਜ਼ਿੰਦਗੀ ਲਈ ਸੈੱਟ ਹੋਜੇਗਾ, ਮਤਲਬ ਤੁਹਾਨੂੰ ਕੋਈ ਹਟਾ, ਮਤਲਬ ਕਹਿੰਦੇ ਨੇ ਨਾ ਇੱਕ ਵਾਰੀ ਬਿਨਸ ਖੜਾ ਹੋ ਜਾਂਦਾ ਢੈਣਾ ਮੁਸ਼ਕਿਲ ਹੁੰਦਾ, ਉਹ ਜਿਹਾ। ਤੁਹਾਡਾ ਆਪਣਾ ਖੜਾ ਹੋਜੇ ਗਾ, ਕੋਈ ਜ਼ਰੂਰਤ ਨੀ ਹੈਗੀ ਉਹ। ਘਰੋ-ਘਰੋ ਮਤਲਬ ਸਮਾਨ ਦੀ ਫੋਟੋ ਪਾਣੀ, ਔਨਲਾਈਨ ਪਾਣੀ, ਤੇ ਸਾਰਾ ਪ੍ਰੋਫਿਟ ਤੁਹਾਡਾ ਹੈਗਾ, ਉਹਦੇ ਵਿੱਚ ਐਵੀ ਨੀ ਹੈਗਾ ਕਿ ਤੁਹਾਡੀ, ਤੁਸੀਂ ਕਿੰਨਾ ਉਹ ਕਰਨਾ ਅਪਨਾ ਪ੍ਰੋਫਿਟ ਬੁੱਕ ਕਰੋ, ਉੱਥੇ ਪਾਓ, ਢਾਈ-ਸੌ ਦੀ ਚੀਜ਼ ਸਾਢੇ ਤਿੰਨ-ਸੌ ਯਾ ਚਾਰ-ਸੌ ਦੇ ਵੇਚਣੇ, ਵੇਚੋ ਆਪਣਾ ਪ੍ਰੋਫਿਟ ਕੱਢਕੇ ਬਸ।
ਹਾਂਜੀ-ਹਾਂਜੀ, ਸਹੀ ਆ ਉਹ ਵੀ ਵਧੀਆ ਏ, ਚਲੋ। ਹਾਂਜੀ-ਹਾਂਜੀ, ਚਲੋ ਠੀਕ ਹੈ ਭਾਜੀ, ਓਕੇ, ਸਤਿ ਸ਼੍ਰੀ ਅਕਾਲ ਜੀ।
ਠੀਕ ਐ ਵੀਰ ਜੀ, ਸਤਿ ਸ਼੍ਰੀ ਅਕਾਲ।
ਓਕੇ।